ਹਾਂਜੀ ਸਰ
ਸਤਿ ਸ੍ਰੀ ਅਕਾਲ, ਵਧੀਆ ਜੀ, ਤੁਸੀਂ ਸੁਣੋ ਕੀ ਹਾਲ ਨੇ?
ਠੀਕ ਇਕਦਮ
ਤੇ ਨੂੰ ਯਾਦ ਕਰ ਲਆ
ਔਰ?
ਔਰ, ਸਭ ਵਧੀਆ ਜੀ।
ਅੱਛਾ ਜੀ, ਹੋਰ
ਮੈਂ ਉਹੀ ਪੁੱਛਦੀ ਪਈ ਸੀ, ਹਾਂ, ਮੈਂ ਤੁਹਾਨੂੰ ਪੁੱਛ ਰਹੀ ਸੀ ਕੈਲਸ਼ੀਅਮ ਦੇ ਬਾਰੇ 'ਚ, ਮੈਨੂੰ ਦੱਸੋ ਜਰਾ ਕੈਲਸ਼ੀਅਮ ਕਿੰਨੇ-ਕਿੰਨੇ ਟਾਈਮ ਤੱਕ ਦੇਣੀ ਚਾਹੀਦੀ ਹੈ ਬੱਚਿਆਂ ਨੂੰ, ਵੱਡਿਆਂ ਨੂੰ ਜੰਮਦੇ ਬੱਚੇ ਨੂੰ ਵੀ ਦਿੰਦੇ ਆ, ਉਹਨਾਂ ਦੇ ਬਾਰੇ ਮੈਨੂੰ ਸਮਝਾ ਦਿਓ ਸਾਰਾ।
ਦੇਖੋ ਜੋ ਜੰਮਦਾ ਬੱਚਾ ਆਉਂਦਾ ਹੈ, ਉਹਥੇ ਅਲਰੇਡੀ ਮਾਂ ਦਾ ਦੁੱਧ ਪੀਂਦਾ ਤੇ ਵੈਸੇ ਤੇ ਕੈਲਸੀ਼ਅਮ ਰਹਿੰਦਾ ਹੀ ਆ, ਠੀਕ ਹੈ ਨਾ।
ਅੱਛਾ, ਅੱਛਾ-ਅੱਛਾ।
ਤੇ ਅਲਰੇਡੀ ਕੈਲੀਅਮ ਹੀ ਕੈਲਸ਼ੀਅਮ ਹੈ, ਜਦੋਂ ਬੱਚਾ ਹੁੰਦਾ ਨਾ ਛੋਟਾ ਉਹਥੇ ਦੁੱਧ ਪੀਂਦਾ ਤੇ ਕੈਲਸ਼ੀਅਮ ਦੀ ਪੂਰੀ ਰਹਿੰਦੇ ਆ, ਓਹਦੇ ਅੰਦਰ। ਫੇਰ ਵੀ, ਆਪਣਾ ਬਨਾਨਾ ਵਗੈਰਾ ਖਿਲਾ ਸਕਦੇ ਹੋ ਜਿਵੇਂ ਸੱਤ ਮਹੀਨੇ ਦਾ ਹੋ ਗਿਆ, ਛੇ ਮਹੀਨੇ ਦਾ ਹੋ ਜਾਂਦਾ ਬੱਚਾ ਤੇ ਉਹ ਫੇਰ ਖਾ ਸਕਦਾ ਹੈ, ਛੇ ਮਹੀਨੇ ਦਾ ਤੇ ਨਹੀਂ ਖੈਰ, ਕੇਲਾ ਵਗੈਰਾ ਤੇ ਚਾਰ ਮਹੀਨੇ ਦੇ ਬਾਅਦ ਹੀ ਬੱਚੇ ਨੂੰ ਦੇਣਾ ਚਾਹੀਦਾ, ਚਾਰ ਸਾਲ ਦਾ ਹੋ ਜਾਂਦਾ ਨਾ ਜਿਵੇਂ, ਫਿਰ ਤਾਂ ਬੱਚਾ ਆਪਣੇ ਆਪ ਖਾਂਦਾ ਹੈ, ਔਲਰੇਡੀ ਕੈਲਸ਼ੀਅਮ।
ਹਮ
ਐਨੇ ਕ ਬ ਦੁੱਧ ਵਗੈਰਾ ਹੋ ਗਿਆ, ਨਾਲ ਉਹਨੇ ਕੇਲਾ ਖਾ ਲੈਣਾ ਹੋਦੇ ਨਾਲ ਬਣ ਜਾਂਦਾ ਹੈ, ਰ ਵੱਡੇ ਜਨਿਆਂ ਵਾਸਤੇ ਹੈਗੇ ਮਖਾਨਣੇ ਹੈਗੇ ਨੇ ਨਾ ਮਖਾਨੇ ਨੂੰ ਹਲਕਾ ਜਾਂ ਤਲ ਲੋ, ਜਾਂ ਉਦਚ ਭੁਨ ਲਓ ਖਾਲੀ ਕੜਾਈ ਦੀ ਅੰਦਰ ਹੀ ਫੇਰ ਉਹਨੂੰ ਕੀ ਕਹਿੰਦੇ ਨੇ, ਦੁੱਧ ਦੇ ਅੰਦਰ ਮਿਲਾ ਕੇ ਖਿਲਾ ਸਕਦੇ ਹੋ। ਕੈਲਸ਼ੀਅਮ ਵਾਸਤੇ, ਹਾਂ ਖੀਰ ਤੇ ਉਹ ਤੇ ਮਿਕ ਕਸ਼ੀ 'ਚ ਗ੍ਰਾਇੰਡ ਕਰ ਲੋ ਪਹਿਲੇ ਉਹਨੂੰ ਮਖਾਾਨੇ ਨੂੰ, ਤਦ ਕਰ ਸਕਦੇ ਹੋ, ਕਿਉਂਕਿ ਹੁਣ ਜੇਕਰ ਖੀਰ ਬਣਾਓਗੇ ਤਾਂ, ਮੋਟੇ ਰਹਿ ਜਾਂਦੇ ਨੇ ਖਾਏ ਨਹੀਂ ਜਾਣੇ। ਜੋ ਬਜ਼ੁਰਗ ਬੰਦਾ ਹੁੰਂਦਾ ਨਾ, ਤੇ ਉਹਦੇ ਵਾਸਤੇ ਹਲਕਾ ਜ ਦੇਸੀ ਘਿਓ ਪਾ ਕੇ ਕੜਾਹੀ 'ਚ ਭੁਨ ਕੇ ਨਾ ਫਿਰ ਠੰਢਾ ਹੋਣ ਤੋਂ ਬਾਅਦ ਨਾ, ਉਹਨੂੰ ਮਿਕਸੀ 'ਚ ਗ੍ਰਾਇੰਡ ਕਰ ਲੋ ਮਖਾਣੇ ਨੂੰ 'ਤੇ ਉਹਦੇ ਤੋਂ ਬਾਦ, ਉਹਦੀ ਖੀਰ ਬਣਾ ਕੇ ਖਾਓ।
ਅੱਛਾ ਅੱਛਾ, ਅੱਛਾ।
ਉਹ ਫੇਰ ਫਾਇਦਾ ਕਰਦੀ ਐ, ਉਹਦੇ ਇਲਾਵਾ ਮਤਲਬ ਕਿ ਤੇੇ ਇੱਕ ਦਿਨ ਤੁਸੀਂ ਸੇਸ਼ੈ ਮਿਲਦੇ ਨੇ, ਕੈਮਿਸਟ ਦੀ ਦੁਕਾਨ ਤੇ ਦੁਧ 'ਚ ਪਾਉਣ ਵਾਲੇ ਇੱਕ ਕਪ 'ਚ ਦੋਧ 'ਚ, ਹਫ਼ਤੇ 'ਚ ਇੱਕ ਪੀਣਾ ਹੁੰਦਾ ਐ। ਉਹ ਸ਼ੈਸੇ ਵੀ ਮਿਲਦਾ ਐ, ਕੈਲਸ਼ੀਅਮ ਵਾਸਤੇ ਤਾਂ, ਹਾਂਜੀ। ਹਾਂਜੀ-ਹਾਂਜੀ, ਤੇ ਉਹ ਵੀ ਵਧੀਆ ਰਹਿੰਦਾ ਐ।
ਹ- ਠੀਕ ਐ।
ਹੋਰ ਬਾਕੀ ਉਹ ਦ ਸਹੀ ਸੀ, ਕੀ ਕਹਿੰਦੇ ਨੇ ਜੋ ਚੂਨਾ ਹੁੰਦਾ ਐ। ਉਹ ਆਪਣਾ ਲਿਆ ਕੇ ਰੱਖ ਰੱਖ ਲੋ। ਪੈਕੇਟ ਵਾਲਾ ਹੀ ਤੇ ਆਪਣਾ ਡੇਲੀ ਰੋਟੀਨ ਵਿਚ ਕਦੀ ਗਨੇ ਦੇ ਜੂਸ ਵਿਚ ਪੀ ਲੀਤਾ ਪਾਤਾ ਥੋੜਾ ਜਿਹਾ, ਗੇਹੁੰ ਦੇ ਦਾਣੇੇ ਜ ਜਾਂ ਪਾਣੀ ਦੇ ਅੰਦਰ ਮਿਲਾ ਕੇ ਥੋੜਾ ਜਿਹਾ ਪਾ ਕੇ। ਕੀ ਤਦ ਵੀ ਪੀ ਸਕਦੇ ਓ, ਐਨੀ ਕਿ ਨਹੀਂ ਚਾਏ ਦਾਲ ਚ ਪਾ ਲਓ। ਕਿਸੇ ਵੀ ਚੀਜ਼ ਚ ਪਾ ਕੇ ਨਾ ਤੁਸੀਂ ਪੀ ਸਕਦੇ ਓ ਕੋਈ ਦਿੱਕਤ ਨੀ ਇਹ ਗੱਲ ਹੁੰਦੀ ਐ, ਤੇ ਕੈਲਸ਼ਅਮ ਫਿਰ ਦੋ ਦੋ ਪਿਓ, ਰਾਤੀ। ਅਗਰ ਪਚਦਾ ਐ, ਗੈਸ ਵੈਸ ਨਹੀਂ ਬਣਦੀ। ਪੇਟ ਚ ਤੇ ਦੋ ਦੋ ਡੇਲੀ ਪੀਓ ਵੀ। ਕੈਲਸ਼ੀਅਮ ਐ। ਬਨਾਨਾ ਖਾਓ, ਉਹ ਵੀ ਕੈਲਸ਼ੀਅਮ ਐ। ਹਾਂਜੀ।
ਠੀਕ ਐ। ਬੜੀ ਆਵਾਜ਼ ਆ ਰਹੀ ਹੈ, ਤੁਹਾਡੇ ਫੋਨ ਚੋਂ ਪਿੱਛੇ ਘਰ-ਘਰ ਦੀ ਸਾਰੀ
ਬੋਲਿਆ ਕੋਈ ਵੀ ਸਿਰਫ
ਵ ਨਹੀਂ ਬੋਲ ਨਹੀਂ ਰਹੀ ਆ। ਉਹਦੀ ਆਵਾਜ਼ ਆ ਰਹੀ ਐ ਬੜੀ। ਘੁਰਕੁਰ, ਕੁਰਕੁਰ, ਕੂਲਰ ਬੰਦ ਕਰਦੋ ਬਾਅਜ ਬਹੁਤ ਆ ਰਹੀ ਐ। ਹਾਂ। ਕਿੱਚ- ਕਿੱਚ ਦੀ ਆਵਾਜ਼ ਆਉਂਦੀ ਪਈ ਨਾ।
ਨਹੀਂ, ਨਹੀਂ। ਪੰਖਾ ਹੀ ਚੱਲ ਰਿਆ ਹੁਣ ਤੇ ਕੂਲਰ ਵੀ ਬੰਦ ਕਰ ਛੱਡਿਆ
ਅੱਛਾ।
ਹਾਂ।। ਬਸ ਕੈਲਸ਼ਅਮ ਮਥ ਤੇਈ ਹੈਗ ਬ ਘੁਟਣੇ ਅਸਤੇ ਵੀ ਦੱਸਿਆ ਸੀ ਮੈਂ, ਸਰਸੋ ਦੇ ਤੇਲ ਚ ਲਸਣ ਬ ਤੇ ਵਾਲਾ ਲਿਆ ਕੇ ਨਾ, ਉਹਨੂੰ ਪੀਸ ਕੇ ਉਹਨੂੰ ਇੱਕਦਮ ਕਾਲਾ ਕਰ ਲੋ। ਉਹਦਾ ਵੀ ਤੇਲ ਵਗੈਰਾ ਲਗਾਓ, ਬੁਟਨੇ ਚ ਮਾਲਿਸ਼ ਕਰੋ ਤੇ ਉਹ ਵੀ ਬਹੁਤ ਫਾਇਦਾ ਕਰ
ਅੱਛਾ, ਠੀਕ ਐ। ਹੋਰ
ਆਪਣਾ ਮਾਲਸ਼ ਤੋਂ ਸਭ ਤੋਂ
ਬੈਸਟ ਐ। ਠੀਕ ਹੈ, ਓਰ ਨਹੀਂ, ਮੈਂ ਕਹਿ ਰਹੀ ਸੀ। ਕਿ ਚੂਨਾ ਜਿਹੜਾ ਹੈਗਾ ਐ। ਉਹ ਕਿੱਥੋਂ ਮਿਲੇਗਾ?
ਝੋਨਾ ਪਾਣੀ ਦੀ ਦੁਕਾਨ ਤੋਂ ਮਿਲ ਜਾਂਦਾ ਐ। ਕਿਸੇ ਵੀ ਪਾਣੀ ਦੀ ਦੁਕਾਨ ਵਾਲੇ ਨੂੰ ਬੋਲਦਾ ਨਾ ਪੈਕੇਟ ਵਾਲਾ ਚੂਨਾ ਦੇ ਦੋ। ਉਹ ਦੇ ਦੇਗਾ ਚੂਨਾ ਤੇ ਉਹਨੂੰ ਕੀ ਕਹਿੰਦੇ ਨੇ, ਇੱਕ ਬਿਲਕੁਲ ਥੋੜਾ ਜਿਆ ਇਹ ਗੇਹੂ ਦੇ ਦਾਣੇ ਜੇਨਾ ਨਾ ਖਾਂਚ ਦੇ ਗਿਲਾਸ ਵਿੱਚ ਪਾ ਕੇ, ਉੱਟੂ ਇੱਕ ਕੱਪ ਪਾਣੀ ਪਾ ਕੇ, ਉਹਨੂੰ ਹਿਲਾ ਕੇ ਪੀ ਲਓ। ਡਾਇਰੈਕਟ ਨਹੀਂ ਖਾਣਾ। ਉਹ ਜੀਬ ਦੇ ਲਾ ਦੇਗਾ, ਚੂਨਾ ਬੜਾ ਤੇਜ਼ ਹੁੰਦਾ ਐ। ਠੀਕ ਹੈ ਨਾ, ਤੇ ਇਸ ਮਾਰੇ ਦੱਸ ਤਾਂ ਐ। ਹਾਂਜੀ।
ਠੀਕ ਐ-ਠੀਕ ਐ, ਮੈਂ ਇਹ ਸੋਚ ਰਹੀ ਸੀ। ਕਿ ਕਿਸ ਤਰ੍ਹਾਂ ਲੈਣਾ। ਕੋਈ ਕਹਿੰਦਾ ਦਹੀਂ ਚ ਲੈ ਲੋ, ਲੱਸੀ ਚ ਲੈ ਲੋ। ਮੈਂ ਕਿਹਾ ਮੈਂ ਤੁਹਾਨੂੰ ਪੁੱਛਾਂਗੀ?
ਹੈਲੋ ਦਾਲ ਵਿੱਚ ਲੈ ਲੋ ਜਿਵੇਂ ਮਰਜ਼ੀ ਲੈ ਲੋ ਉਹਨੂੰ ਬਸ ਲੈਣਾ ਔਰ ਸਭ ਤੋਂ ਅੱਛਾ ਹੈਗਾ ਪਾਣੀ ਚ ਪਾ ਕੇ ਲੈ ਲਓਗੇ ਸਭ ਤੋਂ ਵਧੀਆ ਸਿੰਪਲ, ਹੋਰ ਕੀ ਦਾਲ ਈ ਜੇ ਦਹੀਂ ਚ ਵੀ ਲੈਲੋਗੇ, ਉਹ ਨੂੰ ਇੰਨਾ ਕੁਤ ਲੈਣਾ, ਪਾਣੀ ਚ ਪਾ ਕੇ ਆਪਣਾ, ਡੇਲੀ ਰੋਟੀਨ ਚ ਪੀ ਕੇ ਛੁੱਟੀ ਕਰੋ ਮੰਨ ਲਓ ਕਦੇ, ਦਹੀਂ ਲਿਆਉਣ ਵਾਲੀ ਹੈ ਤੇ, ਸੋਚੋ ਆਲਸ ਕਰੋ ਪਾਣੀ ਤਾਂ, ਹੁੰਦਾ ਹੀ ਹੈ ਘਰ ਵਿੱਚ ਹਮੇਸ਼ਾ ਹੀ, ਬਸ ਆਪਣਾ ਪਾਣੀ ਚੱਲੇ ਬਟ ਕੀ ਇੱਕ ਦਿਨ ਛੋੜ ਕੇ, ਲੈ ਲੋ ਤੁਹਾਨੂੰ ਇੰਨੀ ਵੀ ਹੈਬਿਟ ਨਾਲ ਬਣਾ ਲਓ ਕਿ, ਜ਼ਿਆਦਾ ਹੀ ਕੈਲਸ਼ਅਮ ਹੋ ਜਾਏ ਠੀਕ ਹੈ, ਹਫ਼ਤੇ ਚ ਤਿੰਨ ਵਾਰੀ ਲੈ ਲਓ, ਕਾਫੀ ਹੈ
ਅੱਛਾ
ਹਮ -ਹਮ
ਪਹਿਲੇ, ਇੱਕ ਹਫ਼ਤਾ ਦਸ ਦਿਨ ਤਾਂ, ਲਗਾਤਾਰ ਨੀ ਲੈ ਲਓ
ਹਾਂ। ਹਾਂ ਲੈ ਲਓ, ਫਿਰ ਵਿੱਚ ਛੋੜ ਦੇਣਾ ਮਤਲਬ ਕਿ, ਜ਼ਿਆਦਾ ਵੀ ਨਾ ਹੋ ਜਾਣਾ, ਫਿਰ ਕਈ ਵਾਰ ਜ਼ਿਆਦਾ ਵੀ ਹੋਣਾ ਸਹੀ ਨ ਹਿਸਾਬ ਦੇ ਨਾਲ, ਹਰ ਚੀਜ਼ ਅੱਛੀ ਲੱਗਦੀ ਹਫ਼ਤੇ ਚ ਦੋ ਦਿਨ ਲੈ ਲਓ
ਅੱਛਾ -ਅੱਛਾ ਅੱਛਾ, ਐ ਵੀ ਠੀਕ ਹੈ ਵੀ ਸਾਨੂੰ ਤਾਂ ਪਤਾ ਨੀ ਨਾ, ਬਈ ਕਿਸ ਤਰ੍ਹਾਂ ਲੈਣਾ ਮੈਂ ਕਦੇ, ਲਿਆ ਵੀ ਨਹੀਂ ਐ ਹੁਣ, ਤੁਹਾਨੂੰ ਪਤਾ ਏਜ ਹੋ ਗਈ ਹੈ ਹੁਣ ਡਾਕਟਰ ਵੀ ਕਹਿੰਦੇ, ਕੈਲਸ਼ੀਅਮ ਮੈਂ ਕੈਲਸ਼ੀਅਮ ਦੀ ਗੋਲੀਆਂ ਖਾਾਂਦੀ ਬਈਆਂ ਕੈਪਸੂਲ ਹੁੰਦੇ ਨੇ, ਮੈ ਉਹ ਵੇਖਦੀ
ਇੱਕ ਜ਼ਿਆਦਾ ਖਾਣਾ ਬੇਕਾਰ, ਏ ਨਾ ਕਿਡਨੀ ਤੇ ਇਫੈਕਟ ਕਰਦੇ ਨੇ, ਸਿਰਫ ਆਕਸੀਜ਼ਨ ਲੋ ਨਾ ਸਿੰਪਲ ਉਹ ਅੱਛਾ ਹੈ, ਕੈਲਸ਼ੀਅਮ ਵਾਸਤੇ ਉਹ ਵੀ ਆਉਂਦਾ ਤਿਲ ਸਫੇਦ ਵਾਲਾ ਉਹ ਯੂ, ਉਹ ਖਾ ਲ ਲੋ ਥੋੜਾ ਜਿਹਾ
ਹਾ, ਅੱਛਾ ਨਹੀਂੀ ਉਹ ਤੇ ਖਾਂਦੀ
ਹੋ ਗਏ
ਹਮ ਤਿਲ ਤੇ ਖਾਂਦੀ ਆ, ਪੀਸ ਕੇ ਰੱਖੇ ਓਏ ਕਾਲੇ ਤਿਲ ਚਿੱਟੇ ਔਰ ਉਹਦੇ ਚ ਪਾਈ ਖਸ ਖਸ ਪਾ ਕੇ, ਪੀਸ ਕੇ ਰੱਖੇ ਹੋਏ ਮੈਂ
ਤੇ ਹੈ ਗਿਆ ਨਾ, ਵੇਟ ਦੀ ਵਜ੍ਹਾ ਨਾਲ ਜ਼ਿਆਦਾ ਦਵਾਈਆਂ ਖਾਣੀ ਸਹੀ ਨੀ ਹੈਗੀ, ਤੇ ਨਾ ਮੈਂ ਦਵਾਈ ਬੋਾਂ ਜਾ ਪੇ ਦਵਾਈ, ਜ਼ਿਆਦਾ ਖਾਓ ਠੀਕ ਹੈ ਨਾ, ਤੇ ਦਵਾਈ ਦੀ ਆਪਣੀ, ਹੈਬਿਟ ਤੇ ਬਣਾਓ, ਉਝ ਖਾਓ ਕੁਛ, ਠੰਡਾ ਘਟ ਖਾਓ, ਪਾਣੀੀ ਨੋਰਮਲ ਪੀਓ ਲੇਕਿਨ ਪਾਰਕ ਜ਼ਰੂਰ ਜਾਓ, ਪਾਰਕ ਜਿੱਥੇ, ਹਰਿਆਲੀ ਹੋਏ ਹਾਲੇ ਹਫ਼ਤੇ ਚ, ਇੱਕ ਦਿਨ ਇਹ ਜਿਹਾ ਬੰਦ ਰੋ ਕਿ ਬਈ ਏਦਾਂ ਆਓ, ਔਰ ਆਪਣਾ ਰਾਜ ਘਾਟ ਜਾਓ, ਰਾਜ -ਘਾਟ ਵਿੱਚ ਪੂਰੀ ਹਰਿਆਲੀ ਹੈ ਉਹ ਕੀ ਕਰਦੇ ਹੈ, ਹਰਿਆਲੀ ਚ ਚਲੋਗੇ ਨਾ ਨੰਗੇ ਪੈਰ ਤੇ-ਤੇ ਫਾਇਦਾ ਕਰੇਗਾ ਹੁਣ ਅਗਰ ਤੂੰ ਸੋਚੋ ਨਾ, ਮੈਂ ਸੜਕ ਤੇ ਪੈਦਲ ਚੱਲ ਰਹੀ ਹਾਂ, ਉਥ ਇਹ ਸੀਮਟ ਸੀਮਟ ਵਾਲੀ ਸੜਕ ਉੱਥੇ ਚੱਲੋਗੇ ਨਾ, ਤੇ ਉਹ ਜੋੋਰ ਪਾਉਂਦੀਆਂ ਨੇ ਪੈਰਾਂ ਨੂੰ- ਤੇ ਉਹ ਦਿੱਕਤ ਕਰੇਗੀ, ਇੱਕ ਹੁੰਦਾ ਘਾਸ ਵਿੱਚ ਚੱਲਣਾ ਉਹ ਫਾਇਦੇਮੰਦ ਹੁੰਦਾ, ਹੈ ਲੋਕ ਸੋਚਦੇ ਪੈਦਲ ਚੱਲ ਰਹੇ ਆ ਤੇ ਬਈ ਸਹੀ ਹੈ, ਉਹ ਨੀ ਉਹ ਤੇ ਤੁਸੀਂ ਸੀਮੈਂਟ ਦੀ ਸੜਕ ਚ ਚੱਲ ਰਹੇ ਹੋ, ਹੁੰਦੇ ਨਾ ਥਕੋਗੇ ਲੇਕਿਨ ਘਾਸ ਵਿੱਚ, ਚੱਲੋਗੇ ਨਾ ਨੰਗੇ ਪੈਰ ਤੇ ਉਹ
ਹਮ
ਪਤਾ ਕਰੇਗਾ ਬਹੁਤ ਤੇ, ਆਪਣਾ ਇਹ ਜਿੱਥੇ ਵੀ ਹੋਏ ਪਾਦੌ ਉੱਥੇ ਨੰਗੇ ਪੈਰੀ ਚਲ ਸਕਦੇ ਹੋ ਨਾ, ਉਹ ਜਗ੍ਹਾ ਤੇ ਜਾਣਾ ਜਰੂਰ ਅਥਵਾ ਅੰਧਾ ਘੰਟਾ ਡੇਲੀ ਚੱਲਣਾ ਹੀ ਚੱਲਣਾ, ਚਾਹੇ ਯੋਗਾ ਕਰੋ, ਚਾਹੇ ਪੈਦਲ ਜਾਓ
ਯਾਰ ਨਹੀਂ ਮੈਂ ਚੱਲ ਸਕਦੀ ਮੇਰੀ ਬੜੀ ਦਰਦ ਹੁੰਦੀ ਹੈ ਗੋਡੇ ਚ ਉਹ ਤਾਂ ਤੁਹਾਡੀ ਗੱਲ ਸਹੀ ਹੈ ਪਰ ਮੇਰੇ ਕੋਲ ਚਲਿਆ ਨੀ ਜਾਂਦਾ ਇਨਾ ਬਹੁਤ ਦਰਦ ਹੁੰਂਦੀ ਹੈ ਥੋੜ੍ਹਾ ਜਿਹਾ ਈ ਚੱਲਦੀ ਆ ਗੁਰਦੁਆਰੇ ਜਾਂਦੀਆਂ ਆ ਪਰ ਹੁਣ ਫਿਰ ਕੀ
ਬਸ ਥੋੜ੍ਹਾ ਜਾ ਧਿਆਨ ਰੱਖਣਾ ਜ਼ਰੂਰੀ ਹੈ ਹਰ ਬੰਦੇ ਨੂੰ
ਹਮ
ਚੱਲਣਾ ਹੀ ਇਲਾਜ ਹੈ ਚਾਹੇ ਭਲੇ ਹੀ ਛੜੀ ਲੈ ਕੇ ਚੱਲੋ ਚੱਲੋ ਜ਼ਰੂਰ ਸਟੈਂਡ ਲੈ ਕੇ ਚਲੋ ਚੱਲੋ ਜ਼ਰੂਰ ਪਰੇਸ਼ਾਨੀ ਨੀ ਬਣ ਗਿਆ ਚਾਹੇ ਤੁਸੀਂ ਛੜੀ ਲਓ ਬਸ ਚੱਲਣਾ ਜ਼ਰੂਰੀ ਹੈ ਉਹ ਵੀ ਹਰੀ
ਇਹ ਮੈਂ ਸੋਟੀ ਮੰਗ ਕੇ ਰੱਖੀ ਹੋਈ ਹੈ ਹਾਂ ਨਹੀਂ ਸੋਟੀ ਤੇ ਰੱਖੀ ਹੋਈ ਐ ਸ਼ਰਮ ਆਉਂਦੀ ਹੈ ਚੁੱਕਦੇ ਆ ਸੋਟੇ
ਹਾਂ ਤੇ ਬਸ ਮੈ
ਹਮ ਤੁਸੀਂ ਕਹਿੰਦੇ ਹੋ ਤੇ ਤੁਸੀਂ ਕਹਿੰਦੇ ਹੋ ਮੈਂ ਰੂਟੀਨ ਬਣਾਉਂਦੀ ਆ ਹੁਨ
ਨਾ ਜ਼ਰੂਰ ਮਨਾਓ ਜ ਜ਼ਰੂਰ ਮੈਂ ਤੇ ਕਹਿ ਰਹੀ ਹਾਂ ਕਿ ਉਹਨੂੰ ਚਾਲੂ ਕਰੋ ਸੋਚੋ ਘੱਟ ਚਾਲੂ ਜਲਦੀ ਤੋ ਜਲਦੀ ਕਰੋ
ਹਮ ਬਹੁਤ ਦਰਦ ਹੁੰਦਾ ਔਰ ਕੈਲਸ਼ੀਅਮ ਤੇ ਮੈਨੂੰ ਡੋ ਨੇ ਈ ਲਿਖ ਕੇ ਦਿੱਤਾ ਹੋਇਆ ਕਿ ਉਹ ਬਾਂਹ ਟੁੱਟੀ ਸੀ ਨਾ ਤੇ ਬਾਂਹ ਕਰਕੇ ਉਹਨਾਂ ਨੇ ਕਿਹਾ ਤੇ ਖਾਣਾ ਹੀ ਖਾਣੀਆਂ ਤੁਹਾਨੂੰ ਕੈਲਸ਼ੀਅਮ
ਹਾਂ ਤੇ ਕੋਈ ਨੀ ਖਾਓ ਕੋਈ ਦਿੱਕਤ ਨੀ ਅਗਰ ਕਿਹਾ ਨਾ
ਦ ਅਹ ਖਾਨ ਆਸੇ ਕਿਹਾ ਉਹਨਾਂ ਨੇੇ ਨਾਲੇੇ ਤੁਹਾਨੂੰ ਪਤਾ ਸੱਠ ਸਾਲ ਤੋਂ ਉੱਤੇ ਹੋ ਗਏ ਤੇ ਆ ਫੇਰ ਕਹਿੰਦੇ ਕੈਲਸ਼ੀਅਮ ਤੋਂ ਖਾਣੀ ਪਏਗੀ ਤੁਹਾਨੂੰ
ਹ
ਮੈਂ ਕਿਹਾ ਚਲੋ ਠੀਕ ਹੈ ਫੇਰ ਵੀ ਤੁਹਾਡੀ ਇੱਕ ਵਾਰੀ ਮੈਂ ਭੈਣ ਜੀ ਨੂੰ ਪੁੱਛ ਲਾ ਇੱਕ ਵਾਰੀ ਕਿ ਬਈ ਅ ਵਗੈਰਾ ਨਹੀ ਖਾਣੀ ਇਸ ਕਰਕੇ ਮੈਂ ਤੁਹਾਨੂੰ ਫੋਨ ਚ ਗੱਲ ਕਰਨੀ ਸੀ ਤੁਹਾਡਾ ਹੀ ਫੋਨ ਆ ਗਿਆ ਮੈਨੂੰ ਮੈਂ ਕਿਹਾ ਚਲੋ ਹੋਰ
ਨਹੀਂ ਨਹੀਂ ਕਦੇ ਵੀ ਕੋਈ ਦਿੱਕਤ ਪਰੇਸ਼ਾਨੀ ਲੱਗੇ ਆਪਣਾ ਫੋਨ ਕਰ ਲਓ ਕੋਈ ਇਹ ਜਿਹੀ ਗੱਲ ਨਹੀਂ ਪਰ ਆਪਣਾ ਚੱਲੋ ਜ਼ਰੂਰ ਜ਼ਰੂਰ ਜ਼ਰੂਰ ਬਾਰ ਬਾਰ ਇੱਕ ਹੀ ਗੱਲ ਮੈਂ ਬਾਰ ਬਾਰ ਰੋਟੀਨ ਖਾ ਰਹੀ ਹ ਨਹੀਂ ਤੇ ਇਹਨੂੰ ਨਾ ਭਾ ਬਾਥਰੂਮ ਵਗੈਰਾ ਜਾਣ ਵਾਸਤੇ ਵੀ ਬਹਿ ਜਾਓ ਉਹ ਵਾਲਾ ਕੰਮ ਨਾ ਕਰੋ ਠੀਕ ਹੈ ਸਾਰਾ ਕੰਮ ਜਰੂਰੀ ਹੈ ਇਹ ਕੰਮ ਵੀ ਜ਼ਰੂਰੀ ਹੈ ਉਹ ਜਾ ਰਹੇ ਹੋ ਨਾ ਫੇਰ ਨਹੀਂ ਉੱਠਾ ਗਿਆ ਤਦ ਕੀ ਕਰਨਾ
ਹਮ ਉਹ ਤੇ ਹੈ ਹੀ ਹੈ ਚਲੋ ਚੰਗਾ ਫੇਰ ਮਿਲਦੀਆਂ ਤੁਸੀਂ ਮੇਰਾ ਸਮਾਨ ਭਿਜਵਾ ਦੇਣਾ ਦੁਕਾਨ ਤੇ
ਜੀ
ਹਾਂ
ਬਿਲਕੁਲ।
ਚ ਚਲੋ ਚੰਗਾ ਜੀ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ। ਏਕ ਸੌ ਸਾਠ।